ਸਤਿ ਸ਼੍ਰੀ ਅਕਾਲ ਹਾਂਜੀ ਹੋਰ ਕਿਵੇਂ ਹੋ?
ਬਸ ਵਧੀਆ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਟੈਮ ਨੰਘੀ ਜਾ ਇਨੇ ਹੀ ਵਾਧੂ ਹੈ
ਹਾਂ
ਹੂੰ
ਬਸ ਜੀ
ਹੋਰ ਤੁਸੀਂ ਇਸ ਤੋਂ ਇਲਾਵਾ ਹੋਰ ਵੀ ਕੋਈ ਕੰਮ ਕਰਦੇ ਹੋ ਜਾਂ ਇਹੀ ਵਾਲਾ ਕੰਮ ਕਰਦੇ ਹੋ।
ਇਹ ਕਿਸ ਕੰਮ ਤੋਂ ਮਤਲਬ ਇਹ ਜਿਹੜਾ ਫੋਨ ਫੋਨ ਕਰਦੇ ਪਏ ਆ
ਹਾਂ ਜਿਵੇਂ ਆਪਾਂ ਹੁਣ ਕਾਲ ਕਰ ਰਹੇ ਹਾਂ ਨਾ ਗੇ ਇਸ ਕੰਮ ਤੋਂ ਬਿਨਾਂ ਕੋਈ ਹੋਰ ਵੀ ਐਪ ਤੇ ਕੰਮ ਕਰਦੇ ਹੋ ਜਾਂ ਵੈਸੇ
ਨਹੀਂ ਨਹੀਂ ਨਾ ਨਾ ਅਸੀਂ ਕੁਛ ਕੁਛ ਨੀ ਕਰਦੇ ਅਸੀਂ ਇਹ ਤੇ ਹੁਣ ਇਹ ਵੀ ਮੈਂ ਦੋ ਦਿਨ ਤੋਂ ਬਾਈ ਕਿਸੇ ਨੇ ਅ ਤਿੰਨ ਦਿਨ ਹੋਏ ਨੇ ਸਾਰੇ ਤਿੰਨ ਦਿਨ ਹੋਏ ਨੇ ਸਾਰੇ ਸਾਨੂੰ ਹੈਲੋ? ਆਵਾਜ਼ ਬੰਦ ਹੋ ਗਈ ਹੈ। ਹੈਲੋ?
ਏਸ ਐਪਿ ਆਂ ਨੂੰ
ਸਾਨੂੰ ਤਾਂ ਤਿੰਨ ਚਾਰ ਦਿਨ ਹੋਏ ਨੇ ਸਾਨੂੰ ਅਸੀਂ ਨੀ ਕਰਦੇ,
ਅੱਛਾ-ਅੱਛਾ ਠੀਕ ਹੈ, ਚਲੋ ਵਧੀਆ, ਪੇਮੈਂਟ ਆਈ ਤੁਹਾਡੀ ਗ ਅੱਜ। ਪੇਮੈਂਟ ਆ ਰਹੀ ਸੀ, ਕਾਫੀ ਲੋਕਾਂ ਦੀ। ਮੇਰੀ ਵੀ ਆਈ ਸੀ।
ਸਾਡੀ ਵੈਸੇ ਚ ਲਿਖੀ ਹੋਈ ਤੇ ਆ ਰਹੀ ਹੈ ਤੇ ਉਸ ਤਰ੍ਹਾਂ ਤੇ ਨਹੀ ਮਤਲਬ। ਆਹ ਵੀ ਚ ਲਿਖੀ ਹੋਈ ਆ ਰਹੀ ਹੈ। ਉਸ ਵਾਲੇ ਅਕਾਂਟ ਚ ਨਹੀਂ ਆਈ।
ਓਦਾਂ ਅਕਾਊਂਟ ਦੇ ਵਿੱਚ ਨੀ ਆਈ, ਨਹੀਂ ਅੱਜ ਤਾਂ ਸਾਰਿਆਂ ਦੀ ਆ ਰਹੀ ਹੈ ਪੇਮੈਂਟ। ਤੇ ਫਿਰ ਤੁਹਾਡੀ ਕਿਉਂ ਨਹੀਂ ਆਈ?
ਬੱਸ ਵਿੱਚ ਲਿਖੀ ਹੋਈ ਹੈ। ਬਈ ਇਨੇ ਤੁਹਾਡੇ ਪੈਸੇ ਬਣੇ ਹੋਏ।
ਹਾਂ-ਹਾਂ, ਨਹੀਂ- ਨਹੀਂ, ਮੇਰੀ ਗੱ ਜਿਵੇਂ ਗ ਕੱਲ ਮੈਂ ਉਹ ਕਰਿਆ ਸੀਗਾ, ਡਿਟੇਲ ਭਰੀ ਸੀ ਬੈਂਕ ਦੀ। ਤਾਂ, ਅੱਜ ਮੇਰੀ ਪੇਮੈਂਟ ਆ ਗ ਕੀ ਐ, ਉਹਦੇ ਵਿੱਚ
ਤਾਂ ਫੇਰ, ਮੈਂ ਵੇਖਿਆ ਵੀ ਨਹੀਂ, ਮੈਂ ਹੁਣ ਇਸ ਤੋਂ ਬਾਅਦ ਵੇਖਾਂਗੀ।
ਹਾਂ, ਦੇਖ ਲਿਆਓਗਾ, ਤੁਸੀਂ ਚੈੱਕ ਕਰਿਓ, ਕਿਉਂਕਿ ਉਹਨਾਂ ਨੇ ਪੇਮੈਂਟ ਤਾਂ ਪਾਤੀ ਗਾ, ਮੈਂ ਜਿਹਨਾਂ ਨਾਲ ਗੱਲ ਕਰੀ ਸੀ ਉਹਨਾਂ ਨੂੰ ਮੈਂ ਪੁੱਛਿਆਂ, ਤੁਹਾਡੀ ਪੇਮੈਂਟ ਆ ਗਈ? ਉਹ ਸਾਰੇ ਹੀ ਕਹਿ ਰਹੇ ਸੀ ਕਹਿੰਦੇ ਹਾਂਜੀ, ਅੱਜ ਪੇਮੈਂਟ ਆ ਗਈ ਆ, ਗਿਆਰਾਂ ਵਜੇ ਗਿਆਰਾਂ ਕੁ, ਵਜੇ ਆਈ ਹੈਗੀ ਸੁਬਾਹ।
ਅੱਛਾ।
ਹੂੰ, ਹਾਂ ਫੇਰ ਤੁਸੀਂ ਚੈੱਕ ਕਰ ਲਿਓ, ਫੇਰ ਮੈਨੂੰ ਲੱਗਦਾ ਤੁਸੀਂ ਚੈੱਕ ਨਹੀ ਕੀਤੀ ਗੀ।
ਨਾ-ਨਹੀਂ ਕੀਤੀ ਚੈਕ ਗਾ, ਕਦੀ ਕਿਸੇ ਦਾ ਉਹ ਕੋਲ ਆਉਂਦੇ, ਘਰ ਬੱਚੇ ਚੇ ਇਨ੍ਹਾਂ ਛੋਟਾ, ਤੇ ਟੈਮ ਇ ਨੀ ਲੱਗਦਾ
ਹਾਂਜੀ-ਹਾਂਜੀ, ਬਿਲਕੁਲ -ਬਿਲਕੁਲ, ਮੇਰੇ ਵੀ ਛੋਟੇ ਆ ਬੱਚੇ ਗਾ। ਤਾਂ ਕਰਕੇ ਆ, ਪਹਿਲਾਂ ਮੇਰੇ ਕੋਲ ਟਾਈਮ ਹੈ ਨਹੀਂ ਸੀ, ਹੁਣ ਥੋੜਾ ਜਿਹਾ ਟਾਈਮ ਸੀ, ਮੈਂ ਕਿਹਾ ਚਲੋ ਇੰਨੇ ਨਾਲ ਹੀ ਇੱਕ-ਦੋ ਕੋਲ ਹੋਈ ਨਾ ਤਾਂ ਵੀ ਹੋ ਜੇਏਗਾ।
ਆਹ, ਨਹੀਂ ਮੇਰੇ ਤਾਂ ਪੋਤੀ ਹੈਗੀ ਹੈ ਨਾ।
ਹਾਂ, ਤੁਹਾਡੇ ਹਾਂ ਤੁਹਾਡੇ ਤਾਂ ਫਿਰ ਪੋਤ ਹਾਂ।
ਉਹ ਆ ਸ, ਹਾਂ ਉਹ ਵੀ ਸਭ ਸੱਤਾਂ ਮਹੀਨਿਆਂ ਬਾਅਦ ਹੋਈ ਸੀ ਨਾ, ਤੇ ਉਹ -ਉਹ ਪੰਜ ਮਹੀਨੇਂ ਦੀ ਤੇ ਹੋ ਗਈ ਐ, ਪਰ ਬਿਲਕੁਲ ਛੋਟੀ ਜਿਹੀ ਐ।
ਅੱਛਾ ਹੂੰ-ਹੂੰ, ਛੋਟੇ ਬੱਚੇ ਨੂੰ ਦਿੱਕਤ ਆ ਜਾਂਦੀ ਸੰਭਾਲਣਾ
ਹਾਂ, ਫੇਰ ਉਹ ਫੈਕਟਰੀ ਵੀ ਘਰ ਹੈਗੀ ਐ। ਪੂਰਾ, ਉਤੋਂ ਫੈਕਟਰੀ ਘਰ ਹੈਗੀ, ਉਹ ਫੇਰ ਤੁਹਾਨੂੰ ਪਤਾ, ਕਦੀ ਕੋਈ ਵਪਾਰੀ ਆਏ ਕੋ ਕੋਈ ਚਾਹ ਭੇਜੋ ਜੀ ਥੱਲੇ ਤੇ ਉਸ ਵਿੱਚੋਂ ਵੀ ਹੱਥ ਨਹੀਂ ਨਿਕਲਦਾ। ਫਿਰ ਘਰ ਵਿੱਚ ਆਦਮੀ ਹੋਣ ਨਾ ਘਰ ਹੀ ਆਣਾ, ਫੇਰ ਉਹ ਕਦੀ ਕੋਈ ਡਿਮਾਂਡ ਨੇ ਕਦੀ
ਹਾਂ ਹਾਂ ਬਿਲਕੁਲ ਬਿਲਕੁਲ, ਸਾਡੇ ਵੀ ਮੇਰੇ ਹਸਬੈਂਡ ਹੈਗਾ ਜਦੋਂ ਸੰਡੇ ਨੂੰ ਘਰੇ ਹੁੰਦੇ ਹੈਗੇ ਸੰਡੇ ਨੂੰ ਤਾਂ ਮੈਨੂੰ ਲੱਗਦਾ, ਮੈਂ ਸਾਰਾ ਦਿਨ ਹੀ ਕੰਮ ਲੱਗੀ ਰਹਿੰਨੀ ਆ।
ਸੰਡੇ ਨੂੰ ਸੰਡੇ ਨੂੰ ਜਨਾਨੀਆਂ ਦਾ ਡਬਲ ਕੰਮ ਹੁੰਦਾ ਐ। ਆਦਮੀਆਂ ਦੀ ਛੁੱਟੀ ਹੁੰਦੀ ਐ।
ਹੁੰਦੀ ਏ ਕਿਤੇ ਲ ਜੇੜੀਆਂ ਗੁੜੀਆਂ- ਹੁਣ ਔਰਤਾਂ ਹੁੰਦੀਆਂ ਉਨਾਂ ਨੂੰ ਵੀ ਘ ਡਬਲ ਕੰਮ ਹੋ ਜਾਂਦਾ। ਕਿਉਂਕਿ ਉਨਾਂ ਨੂੰ ਸਾਰਾ ਦਿਨ ਹੀ ਨੀ ਵੇਹਲ ਮਿਲਦੀ।
ਨਾਲੇ ਸੁਆਦ ਵੀ ਭਾਲਦੇ ਨੇ ਨਾ ਐਤਵਾਰ ਸਾਰੇ। ਬਾਈ ਅੱਜ ਛੁੱਟੀ ਆ- ਜਹ ਬਣਾ ਲਓ। ਬਣਾ ਲੋ।
ਹੂੰ ਹੂੰ ਬਿਲਕੁਲ ਬਿਲਕੁਲ ਉਸ ਦਿਨ ਕੰਮ ਈ ਨੀ- ਹਾਂਜੀ। ਸ਼ੋ ਸ਼ੋਪ 'ਤੇ ਸ਼ੋਪ ਤੇ ਲੱਗੇ ਹੋਏ ਹੈਗੇ। ਬਜ਼ਾਰ- ਹੂੰਅ-ਸੋਲਰ ਸਿਸਟਮ ਆਲਾ- ਸ਼ੋਪ ਤੇ ਲੱਗੇ ਹੋਏ ਹੈਗੇ ਆ।
ਅੱਛਾ ਅੱਛਾ।
ਹੂੰਅ ਤੇ ਓ ਸੰਡੇ ਨੂੰ ਘ ਸੰਡੇ ਨੂੰ ਮਤਲਬ ਘਰੇ ਹੁੰਦੇ ਹੈਗੇ ਤਾਂ ਸੰਡੇ ਨੂੰ ਮੇਰੇ ਤਾਂ ਸਾਰਾ ਦਿਨ ਹੀ ਨੀ ਕੰਮ ਮੁੱਕਦਾ। ਵੈਸੇ ਤਾਂ ਹੁਣ ਜਿਵੇਂ ਦੂਸਰੇ ਦਿਨਾਂ ਦੇ ਵਿੱਚ- ਆਪਾਂ ਆਵਦਾ ਕੰਮ ਕਰਕੇਗਾ ਥੋੜ੍ਹਾ ਜਿਆ ਫ੍ਰੀ ਰੈਸਟ ਕਰ ਲੈਂਨੇ। ਹੈਗੇ ਜਿਸ ਦਿਨ ਸੰਡੇ ਹੁੰਦਾ ਉਸ- ਦਿਨ ਤਾਂ ਪਹਿਲਾਂ ਈ ਮੈਨੂੰ ਏ ਹੋ ਜਾਂਦਾ ਵੀ ਹਾਂ ਕੱਲ ਨੂੰ ਤਾਂ ਬਿਲਕੁਲ ਈ ਨੀ ਟੈਮ ਮਿਲਣਾ। ਉਹੀ ਗੱਲ ਹੁੰਦੀ ਹੈਗੀ। ਬਸ ਥੋੜਾ ਜਿਹਾ ਬੈਠੋਗਾ। ਆਹ ਚੀਜ਼ ਬਣਾ ਲੋ- ਆ ਲਿਆ ਦੋ ਓ ਲਿਆ ਦੋ। ਤਾਂ ਬਸ ਏਦਾਂ ਈ ਚੱਲਦਾ।
ਹਾਂ ਐ ਤੇ ਇਸ ਤਰ੍ਹਾਂ ਈ- ਚਲਦਾ ਏ।
ਹੂੰਅ
ਨਈ ਫਿਰ ਸਾਡੇ ਘਰ ਈ ਏ ਨਾ ਹੂੰ।ਨਾ ਨਾ ਉਨਾਂ ਨੂੰ ਤੇ ਛੁੱਟੀ ਹੈ ਈ ਨਈ ਨਾ। ਉਹ ਨੂੰ ਤ ਸਗੋਂ ਡਬਲ ਕੰਮ ਕਰਨਾ ਪੈਂਦਾ। ਫਿਰ - ਫਿਰ ਕੇਂਦੇ ਨੇ ਤੁਸੀਂ ਕਰਦੀਆਂ ਈ ਕੀ ਓ? ਘਰ ਬੈਠੀਆਂ ਈਆ।
ਏਦਾਂ ਹੁੰਦਾ ਐ ਆਖ ਦ ਦੰਦੇ ਤੁਸੀਂ ਘਰੇ ਈ ਹੁੰਨੀਆ ਵੇਲੀਆਂ ਈ ਹੁੰਨੀਆਂ
ਆਹ ਆ ਕਰਦੀਆਂ ਫ-
ਦੇ ਗੇ। ਜਦੋਂ ਬੱਚੇ ਹੋਣ ਨਾ ਖਾਸੀਅਤ ਛੋਟੇ ਬੱਚੇ ਹੋਣ ਗਾ। ਓ ਤਾਂ ਫਿਰ ਸਾਰਾ ਦਿਨ ਈ - ਹੀ ਲੱਗੇ ਰਹਿੰਦੇ ਐਗੇ ।ਕਿਉਂਕਿ ਬੱਚੇ ਤਾਂ ਸਾਰਾ ਦਿਨ ਖਿਲਿਆਰੀ ਈ ਜਾਂਦੇ ।ਕਦੇ ਕੋਈ ਚੀਜ਼ ਖਿਲਿਆਰਤੀ, ਕਦੇ ਕੋਈ ਚੀਜ਼ ਖਿਲਿਆਰਤੀ।
ਹਾਂ ਬ ਪੋਹਾ ਕਹਿੰਦੇ ਫੋਨਾਂ ਦੀ ਲੱਗੀਆਂ ਰਹਿੰਦੀਆਂ ਉਹ ਕਾਰ ਤੁਸੀਂ ਕਰਦੀਆਂ ਤੇ ਹੈ ਕੁਛ ਨਹੀਂ
ਹਾਂ ਫੋਨ ਤੇ ਆਪਾਂ ਆਪਾਂ ਕਿਹੜਾ ਵੀ ਵਹਲੀਆਂ ਵੈਸੇ ਹੀ ਫੋਨ ਦੇਖੀ ਜਾਂਦੀ ਹੈ ਕੋਈ ਚੀਜ਼ ਕਮਾਣੀ ਹੀ ਆਗਾ ਵੀ ਹਾਂ ਚਲੋ ਠੀਕ ਆ ਵੀ ਮਾੜਾ ਮੋਟਾ ਚੱਲ ਜਾੇਗਾ ਸਿਸਟਮ ਏਦਾਂ
ਧਆ ਨੇ ਸਬਜ਼ੀਆਂ ਬਣਾਉਣੀਆਂ ਯੂਟਿਊਬ ਖੋਲੋ ਕਈ ਚੀਜ਼ਾਂ ਕਦੀ ਕੁਛ ਬਣਾਉਂਦੇ ਪਏ ਨੇ ਕਦੇ ਬੈਗ ਬਣਾਉਂਦੇ ਆ ਪ ਜਾਂ ਉਹ ਚੀਜ਼ਾਂ ਦੇ ਨੌਲੇਜ ਮਿਲਦੇ ਸਾਨੂੰ
ਹਮ ਹਾਂ ਹਾਂ ਹਾਂ ਹਮ ਹਾਂ ਅੱਜ ਕੱਲ੍ਹ ਜਿਵੇਂ ਹੁਣ ਕੋਈ ਚੀਜ਼ ਨਹੀਂ ਵੀ ਆਉਂਦੀ ਤਾਂ ਸਰਚ ਮਾਰੋ ਯੂਟਿਊਬ ਤੇ ਮਿੰਟ ਚ ਬਣਾ ਲੂਗਾ ਕੋਈ ਵੀ
ਮੈਂ ਮੈਂ ਤੇ ਆਪ ਵੇਖ ਕੇ ਯੂਟਊਬ ਤੋ ਬਣਾਉਦੀਆਂ ਬੂਸ਼ਟਾਂ ਦੇ ਬੈਗ ਬਣਾਉਂਦੀਆਂ ਬੂਸ਼ਟ ਤੇ ਮੈਂ ਆਪ ਕਿੰਨੇ ਬੈਗ ਬਣਾ ਚੁੱਕ ਤੀਆਂ ਮੈਂ ਉੱਥੋਂ ਵੇਖ ਵੇਖ ਕੇ ਹਾਂ ਤੇ ਘਰ ਸਿਲਾਈ ਕਟ ਰਹੇ ਜ ਹਾਂ
ਕੱਲ ਜਿਵੇਂ ਸਰਚ ਮਾਰ ਲਉਗਾ ਸਾਰਾ ਕੁਛ ਹੀ ਮਿਲ ਜਾਂਦਾ ਹੈਗਾ
ਜਿਹੜੀ ਸਬਜ਼ੀ ਬਣਾਉਣ ਲੱਗਿਆ ਮੰਨ ਲਓ ਕੋਈ ਨਵੀਂ ਚੀਜ਼ ਬਣਾਉਣ ਲੱਗਿਆ ਚੱਟ ਉੱਥੇ ਖੋਲੋ ਚੱਟ ਪਤਾ ਲੱਗ ਜਾਂਦਾ ਇਹਦਾ ਫਾਇਦਾ ਵੀ ਹੈ ਤੇ ਨੁਕਸ
ਨੁਕ ਨੁਕਸਾਨ ਵੀ ਹੈ ਹਾਂਜੀ ਕਈ ਇਨੂੰ ਸਹੀ ਜੂਸ ਕਰਦੇ ਆ ਕਈ ਇਹਨ ਨੂੰ ਗ਼ਲਤ ਯੂਜ ਕਰਦੇ ਹੁਣ ਅੱਜ ਕੱਲ੍ਹ ਜਿਵੇਂ ਬੱਚ ਜੂਸ ਬੱਚੇ ਆ ਛੋਟੇ ਬੱਚੇ ਹੈਗੇ ਘਰਦੇ ਹੁਣ ਹੈਗਾ ਉਹਨਾਂ ਨੂੰ ਖੇਡਣ ਦੀ ਬਜਾਏ ਆਖਣਗੇ ਹਾਂ ਚਲੋ ਕੋਈ ਨਹੀਂ ਫੋਨ ਦੇ ਦਊਗਾ ਉਹ ਫੋਨ ਦੇਖਦੇ ਦੇਖ
ਦੋ ਦੋ ਵਾਰੀ ਬੋਤਲ ਹੀ ਤਾਂ ਪਕੜਿਆ ਨੇ ਭੈਲੂੰ ਅੱਗੇ ਫੋਨ ਰੱਖੋ ਖੋਲ ਕੇ
ਹਾਂਜੀ ਖਾਣਾ ਹੀ ਨਹੀਂ ਖਾਂਦੇ ਓਨਾ ਟਾਈਮ ਬੱਚੇ ਜਿੰਨਾ ਟਾਈਮ ਫੋਨ ਨੀ ਦਿੰਦੇ ਹੈਗੇ ਕਈ ਕਈਆਂ ਦੇ ਤਾਂ ਕਈ ਤਾਂ ਘਰਦੇ ਨਾ ਫੋਨਾ ਦੇ ਅੱਗੇ ਬੁਰਕੀ ਲਈ ਖੜੇ ਰਹਿੰਦੇ। ਦੇ ਕੇ ਰੋਟੀ ਦੀ ਗ ਵੀ ਹਾਂ ਖਾ ਲਉਗਾ ਤੇ ਬੱਚਾ ਫ਼ੋਨ ਦੇ ਵਿੱਚੋਂ ਹੀ ਨੀ ਨਿਕਲਦਾ।
ਹਾਂ ਨਹੀਂ ਨਿਕਲਦਾ। ਤੇ ਕੰਮ ਕਰਨਾ ਹੋਵੇ ਕਿਸੇ ਮਾਵਾ ਨੇ ਓਦੋਂ ਫੋਨ ਲੈ ਕੇ ਬਾਾਹ ਦਿੰਦੀਆਂ ਨੂੰ ਬਾਾਹ
ਹਾਂਜੀ ਉਹ ਉਹ ਫੋਨ ਉਹ ਫੋਨ ਲੈ ਕੇ ਬਿਠਾ ਦਿੰਦੀਆਂ ਤੇ ਫਿਰ ਇਸ ਕਰਕੇ ਹੁਣ ਅੱਜ ਕੱਲ੍ਹ ਜਿਹੜੀ ਜਿਆਦਾ ਪੀੜੀ ਹੈ ਨਾ ਉਹ ਵਿਗੜਦੀ ਜਾਂਦੀ। ਇਹ ਫੋਨਾਂ ਦੇ ਕਰਕੇ ਖ਼ਰਾਬ ਹੋ ਰਿਹਾ ਸਿਸਟਮ
ਤੇ ਹੁਣ ਪੜ੍ਹਾਈਆਂ ਦੇ ਵਿੱਚ ਹੋਮਵਰਕ ਮਿਲਦਾ ਜੀ ਫੋਨ ਵਿੱਚੋਂ ਕਰਨਾ
ਹਾਂਜੀ, ਹੁਣ ਪਹਿਲਾਂ ਕਦੋਂ ਚੱਲਦਾ ਸੀਗਾ ਵੀ ਹਾਂ ਔਹ ਜੇੜਾਔਹ ਹੋਮਵਰਕ । ਹੈਗਾ ਔਹ ਜਿਹੜਾ ਫੋਨ ਤੇ ਆਉਂਦਾ ਸੀਗਾ।
ਇਹ ਤੇ ਇਹ ਨਾ ਕਰੋਨਾ ਨੇ ਚਲਾਇਆ ਹੋਮਵਰਕ। ਫੋਨ ਤੇ ਨਾ। ਕਰੋਨਾ ਨੇ ਚਲਾਇਆ, ਕਰੋਨਾ ਦੇ ਦਿਨਾਂ ਚ ਚਲਿਆ ਸੀ।
ਹਾਂਜੀ, ਉਸ ਟਾਇਮ ਚੱਲਿਆ ਸੀ, ਉਸ ਟਾਇਮ ਵੀ ਇਹ ਸਕੂਲਾਂ ਦੇ ਵਿੱਚ ਵੀ ਫੋਨ ਦੇਣ ਲੱਗ ਗਏ ਸੀਗੇ।
ਹਾਂ।
ਹਾਂ, ਉਸ ਟਾਈਮ ਦੇ ਫੋਨ ਦੇਣ ਲਗ । ਲੱਗੇ ਤੇ ਉਸ ਟਾਈਮ ਦਾ ਸਾਰਾ ਸਿਸਟਮ ਆ ਤੇ ਹੁਣ ਤਾਂ ਜਿਆਦਾ ਜਿਹੜੀ ਪੀੜ੍ਹੀ ਹੈਗੀ ਬਹੁਤ ਖ਼ਰਾਬ ਹੁੰਦੀ ਜਾਂਦੀ ਤੇ, ਨਿੱਕੇ-ਨਿੱਕੇ ਬੱਚੇ ਹਰ ਇੱਕ ਚੀਜ਼ ਚਲਾ ਲੈਂਦੇ ਏ, ਜ ਸਭ ਪਤਾ ਹੈ, ਉਹਨਾਂ ਨੂੰ ਵੀ ਕਿਹੜੀ ਚੀਜ਼ ਕਿਵੇਂ ਚਲਾਉਣੀ ਹੈ।
ਪਤਾ ਲੱਗਦਾ।
ਹਾਂ, ਉਨਾਂ ਉਨਾਂ ਆਪਾਂ ਨੂੰ ਨੀ ਪਤਾ ਵੀ ਹਾਂ ਕਿਵੇਂ ਚਲਾਉਣਾ ਹੈਗਾ ਮਿੰਟ ਚ ਹੀ ਬੱਚੇ ਖੋਲ ਲੈਂਦੇ ਆ ਵੀ ਹਾਂ।
ਮਿੰਟਾ ਦੇ ਵਿੱਚ ਕਾਰਟੂਨ ਲਾ ਲੈਣ ਗੇ ਨਿਕਿਆ ਨਿਕਿਆ ਉਂਗਲਾਂ ਚਲਾ ਕੇ। ਤੇ ਬੱਚੇ ਬੜੇ ਆ ਅੱਜਕਲ ਬੱਚੇ ਬੜੇ ਤੇਜ਼ ਹੈਗੇ।
ਬਹੁਤ ਤੇਜ ਆ ਆਪਣੇ ਆਲੇ ਟਾਇਮ ਕਦੋਂ ਹੁੰਦੇ ਸੀਗੇ ਫੋਨ‌। ਤੁਸੀਂ ਤਾਂ ਸਾਡੇ ਨਾਲੋਂ ਹਾਂ ਤੁਸੀਂ ਤਾਂ ਬਹੁਤ ਜਿਆਦਾ ਹੋ ਗਏ ਹੋਵੋਗੇ ਉਮਰ ਦੇ ਨਾ ਪਰ ਜਦੋਂ
ਸੱਤਰ ਸਾਲ ਦੀ ਉਮਰ ਹੈ ਮੇਰੀ। ਤੇ ਸਾਡੇ ਤੇ ਵਿਆਹ ਵੀ ਹੋ ਗਏ। ਸੀ, ਤਾਂ ਵੀ ਫੋਨ ਨੀ ਸੀ। ਦੇ ਹੈਗੇ ਕੋਈ ਟੀ ਵੀ ਕੋਈ ਫੋਨ ਕੁਛ ਨੀ ਸੀ, ਹੈਗ ਕੋਈ ਬਲਬ ਫੋਟੋਆਂ ਵੀ ਵਿਆਵਾ ਤੇ ਕੋਈ ਨੀ ਸੀ ਹੁੰਦ ਦੀਆਂ ਤੇ ਓਹ ਵੀ ਹਾਂ, ਬਲੈਕ ਪੈੰਟ ਵਾਈਟ ਹੁੰਦੀਆ ਸ
ਹਾਂਜੀ ਹਾਂਜੀ, ਅੱਜ-ਕੱਲ ਤਾਂ ਹੈਗਾ ਫੋਟੋਆਂ ਵੀਗਾ ਸਾਰਾ ਅਲੱਗ ਹੀ ਸਿਸਟਮ ਹੈਗਾ। ਸਾਰਾ ਈ ਮੈਨੂੰ ਲੱਗਦਾ ਗਾ ਜੇੜਾ ਓਣ ਆ ਲਾ ਹੋਰ ਸਮਾਂ ਹੋਊਗਾ ਨਾ ਓ ਏ ਤੋਂ ਵੀ ਜਾਦਾ ਚੇਂਜ ਹੋ ।ਜੇਗਾ
ਹਾਂ ਊ ਤੇ ਲੱਗਦਾ ਜਿਸ ਤਰ੍ਹਾਂ ਦੁਨੀਆਂ ਨਾ ਹੁਣੇ ਬਣੀ ਏ
ਹਾਂ ਪੈਲਾਂ ਤਾਂ ਦੁਨੀਆਂ ਨੂੰ ਕੁੱਛ ਈ ਨੀ ਪ ਤਾਂ ਸੀ ਹੁਣ ਹੁੰਦਾ ਹੈਗਾ ਸਾਰਾ ਤਾਂ ਸ ਲੋਕਾਂ ਨੂੰ ਸਾਰਾ ਹੁਣ ਪਤਾ ਲੱਗਦਾ ਹੈਗਾ ਵੀ ਕਿਵੇਂ ਆ ਦੁਨੀਆਂ ਹੈਗੀ। ਪਹਿਲਾਂ ਤਾਂ ਬਸ ਜਿਵੇਂ ਸੀਗੇ ਗ ਜਿਵੇਂ ਜਵਾਕ ਨੂੰ ਬਿਠਾ ਦਿੰਦੇ ਸੀ ਓਵੇਂ ਈ ਬੈਠ ਕੇ ਖੇਡੀ ਜਾਂਦਾ ਸੀ ਆਰਾਮ ਨਾਲ ਹੈਗਾ। ਅੱਜ ਕੱਲ੍ਹ ਅੱਗੇ ਇੱਦਾਂ ਬਿਠਾ ਦੋਗਾ ਜਵਾਕ ਨੂੰ ਵੀ ਤੂੰ ਬੈਠ ਕੇ ਖੇਲ ਲਾ ਕੀ ਮਜ਼ਾਲ ਜੇ ਓ ਜਵਾਕ ਬੈਠ ਕੇ
ਐਵੇ-ਐਵੇਂ ਥੋੜਾ ਛੱਡਦਾ ਦ ਬੱਚੇ ਪਹਿਲੋ ਬੰ ਪਾਲਦੀਆਂ ਸੀ। ਓ ਓ ਬੱਚੇ ਬੈਠੇ ਰਹਿੰਦੇ ਬੈਠੇ ਰੈਨਾ ਸਬ ਬ
ਹਾਂ ਕਈ ਹੁਣ ਗ ਹੁਣ ਲੇਡੀਜ਼ ਕੈ ਦਨੀਆਂ ਵੀ ਹਾਂ ਪਹਿਲਾਂ ਅਸੀਂ ਇੰਨੇ ਇੰਨੇ ਜਵਾਕ ਪਾਲ ਦਿੰਦੀਆਂ ਸੀ ਤੁਹਾਡੇ ਤੋਂ ਇੱਕ ਜਵਾਕ ਈ ਨੀ ਪਲਦਾ ਓ ਪੈਲਾਂ ਆਲੇ ਜਵਾਕਾਂ ਦਾ ਹੁਣ ਆਲੇ ਜਵਾਕਾਂ ਦਾ ਬੋਤ ਫ਼ਰਕ ਐ ਹੁਣ ਆ ਲੇ ਤਾਂ ਕਮ ਹੁਣ ਆਲੇ ਤੇ ਸਮਝ ਲੋ ਕਮ ਟੂਟਰ ਐ
ਹਾਂ ਕੰਪਿਊਟਰ ਐ ਹੋਰ
ਹਾਂ ਕੰਪਿਊਟਰ ਆਲਾ ਸਿਸਟਮ ਆ ਗਿਆ ਹੁਣ ਆਲਾ ਤਾਂ ਬਿਲਕੁੱਲ
ਹਾਂ।
ਹੂੰ ਬੋਤ ਈ ਜਾਦਾ ਟ੍ਰੈਂਡ ਚੱਲੀ ਜਾ ਰਿਆਗਾ ਅੱਜ ਕੱਲ੍ਹ ਤਾਂ ਸਾਰੇ ਬੱਚੇ ਨੂੰ ਛੋਟੇ ਤੋਂ ਛੋਟੇ ਨੂੰ ਨੌਲੇਜ ਐ ਹਾਂ ਚਲੋ ਠੀਕ ਆ ਆਪਣਾ ਨਾ ਟੈਮ ਹੋ ਗਿਆ ਗਾ ਮੈਂ ਹੁਣ ਦੇਖਿਆ ਟਾਈਮ
ਚਲੋ ਠੀਕ।
ਹਾਂਜੀ ਜਦੋਂ ਮੈਂ ਫ੍ਰਰੀ ਹੋਈ ਨਾ ਫੇਰ ਮੈਂ ਤੁਹਾਨੂੰ ਮੈਸੇਜ ਕਰਾਂਗੀ ਠੀਕ ਇਆ
ਚਲੋ ਠੀਕ ਐ ਸਤਿ ਸ੍ਰੀ ਅਕਾਲ ਹਾਂ ਹਾਂ ਕੱਲ ਨੂੰ ਕਰ ਲਾਂਗੇ ਚਲੋ ਠੀਕ ਐ।